ਹੈਲੋ।
ਹਾਂਜੀ, ਸਤਿ ਸ਼੍ਰੀ ਕਾਲ ਜੀ।
ਸ਼ਾਸ਼ੀ ਕਾਲ ਜੀ, ਕਿਵੇਂ ਓ?
ਵਦੀਆ ਜੀ, ਤੁਸੀਂ ਸੁਣਾਓ?
ਬਸ ਵਦੀਆ ਜੀ ਕੀ ਕਰ ਰਏ ਸੀ।
ਕੁਛ ਨੀ, ਕੀ ਕਰਨਾ? ਫ੍ਰੀ ਆ।
ਓਕੇ, ਹੋਰ ਦੱਸੋ?
ਕੁਛ ਨੀ ਜੀ, ਬਸ ਗਰਮੀ ਹੋਈਦੀ ਐ ਬੌਤ ਜੈਦਾ।
ਹਾਂਜੀ-ਹਾਂਜੀ ਬੌਤ ਜੈਦਾ ਗਰਮੀ ਐ। ਅੱਜ ਕੱਲ ਤਾਂ ਵੈਦਰ ਚ ਓ ਵੇ ਬੌਤ ਜੈਦਾ ਉਹ ਗਰਮੀ ਦਾ ਹੋਇਆ ਪਿਆ।
ਬਿਲਕੁਲ-ਬਿਲਕੁਲ, ਸਰ ਗਰਮੀ ਤਾਂ ਦੇਖੋ ਹੋਏਗੀ ਜੀ ਪੇੜ, ਪੇੜ ਵਗੈਰਾ ਤਾਂ ਕੱਟ ਕਟੀ ਜਾ ਰਏ ਨੇ ਦਿਨ ਬਰ ਦਿਨ।
ਹਾਂਜੀ-ਹਾਂਜੀ, ਅੱਜ-ਕੱਲ ਲੋਕ ਪੇੜ ਕੱਟ ਦਿੰਦੇ ਨੇ, ਲਾਂਦੇ ਇੱਕ ਵੀ ਨੀ।
ਬਿਲਕੁਲ ਅਗਰ ਪੇੜ ਕੱਟੇ ਜਾਓਗੇ ਕੋਈ ਹਵਾ, ਹਵਾ ਯਾ ਬਾਰਿਸ਼ ਆਣ ਦਾ ਸਾਧਨ ਕੀ ਰੈ ਜੇਗਾ।
ਹਾਂਜੀ-ਹਾਂਜੀ, ਇਹ ਤਾਂ ਹੈ।
ਕਿਉਂ ਕੀ ਇਹ ਬਈ ਨਈ ਸਮਝਦੇ ਨੀ ਦੁਨੀਆਂ ਨਾ।
ਹਾਂਜੀ-ਹਾਂਜੀ, ਅੱਜ-ਕੱਲ ਵੇਖੋ ਵੀ ਪੈਲਾਂ ਖੇਤਾਂ ਵਿੱਚ ਵੀ ਬੌਤ ਸਾਰੇ ਪੇੜ ਸੀ ਅੱਜ-ਕੱਲ ਲੋਕ ਕਟ ਦਿੰਦੇ ਨੇ। ਤੇ ਓਰ ਪੈਸੇ
ਹਾਂਜੀ! ਅੱਗੇ ਆਪਾਂ ਆਪਣੇ ਸਾਡੇ ਇੱਧਰ ਗੁਰਦੁਆਰਾ ਹੈ ਬੁੜੀਆ ਸਾਹਿਬ। ਉੱਧਰ ਜਾਓ ਨਾ ਤੇ ਰਸ ਤੇ ' ਬੜਾ ਹੀ ਪੇੜ ਸੀ। ਬੜਾ ਹੀ ਪੇੜ ਸੀ। ਔਰ ਲਾਸਟ ਸੰਡੇ ਮੈਂ ਗਈ ਹਾਂ ਤੇ ਤੁਸੀਂ ਵੇਖੋ ਵੀ ਉਹਨਾਂ ਨੇ ਕਿੰਨਾ ਹੀ ਪੇੜ ਕੱਟ ਕਹਿੰਦੇ ਪਿੱਛੇ ਲੱਕੜਾਂ ਰੱਖੀਆਂ ਹੋਈਆਂ ਸੀ ਕਿੰਨੀਆਂ
ਹਾਂਜੀ-ਹਾਂਜੀ
ਠੀਕ ਹੈ ਲੱਕੜੀ ਵਗੈਰਾ ਦੀ ਵੀ ਜ਼ਰੂਰਤ ਹੈ, ਪਰ ਪੇੜ ਤੇ ਨਾ ਕੱਟੋ ਨਾ
ਹਾਂਜੀ-ਹਾਂਜੀ। ਦੇਖੋਗੇ ਪੇੜ ਤੋਂ ਆਪਾਂ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਨੇ ਦੇ ਜਿਵੇਂ ਕਿ ਆਪਾਂ ਨੂੰ ਲੱਕੜੀ ਪ੍ਰਾਪਤ ਤਾ ਹੁੰਦੀ-ਹੁੰਦੀ ਆ ਆਪਾਂ ਨੂੰ ਫ਼ਲ-ਸਬਜ਼ੀਆਂ ਵੀ ਜੋ ਕਿ ਪ੍ਰਾਪਤ ਹੁੰਦੀਆਂ।
ਆ ਤੇ ਹੈ ਹੀ ਹੈ
ਵੱਧ ਤੋਂ ਵੱਧ ਆਪਾਂ ਨੂੰ ਰੁੱਖ ਲਾਉਣੇ ਚਾਹੀਦੇ ਆ। ਜੇਕਰ ਰੁੱਖ ਹੋਣਗੇ ਆਪਾਂ ਨੂੰ ਤਾਜ਼ੀ ਹਵਾ ਆਏਗੀ ਤਾਂ ਕਰਕੇ, ਗਰਮੀ ਬਹੁਤ ਜ਼ਿਆਦਾ ਹੈ ਜੋ ਕਿ ਤਾਜ਼ੀ ਹਵਾ ਆਏਗੀ ਤਾਂ ਵਧੀਆ ਹੋਏਗਾ
ਬਿਲਕੁਲ-ਬਿਲਕੁਲ
ਹਾਂਜੀ-ਹਾਂਜੀ। ਪਹਿਲਾਂ ਵਾਲੇ ਸਮਿਆਂ 'ਚ ਬਹੁਤ ਸਾਰੇ ਰੁੱਖ ਹੁੰਦੇ ਸੀ। ਅੱਜ-ਕੱਲ੍ਹ ਦੇ ਸਮੇਆਂ ਵਿੱਚ ਜਮਾਂ ਕੋਈ ਵੀ ਇੱਕ -ਅੱਧਾ ਰੁੱਖ ਵੀ ਨਹੀਂ ਬਚਿਆ।
ਬਸ ਲੋਕੀ ਕਹਿੰਦੇ ਨੇ ਵੀ ਕੱਟੀ ਜਾਓ ਕਲੋਨੀਆਂ ਕੱਟੀ ਜਾਓ। ਪਰ ਇਹਨਾਂ ਨੂੰ ਇਹ ਨਹੀਂ ਪਤਾ ਨਾ ਵੀ ਇਹਦੇ ਨਾਲ ਸਾਡਾ ਇਨਵਾਇਰਮੈਂਟ ਖ਼ਰਾਬ ਹੁੰਦਾ ਪਿਆ ਸਾਰਾ
ਹਾਂਜੀ-ਹਾਂਜੀ, ਜੇਕਰ ਵੇਖੋ ਦਰੱਖਤ ਹੋਣਗੇ ਆਪਣੀ, ਆਪਾਂ ਬਚ ਸਕਦੇ ਹਾਂ। ਤਾਜ਼ੀ ਹਵਾ ਕਰਕੇ ਬਚ ਸਕਦੇ ਹਾਂ ਆਪਾਂ, ਅੱਜ-ਕੱਲ੍ਹ ਦੇ ਲੋਕ ਕੱਟ ਕਟੀ ਰਹੇ ਆ ਬਹੁਤ ਜ਼ਿਆਦਾ ਦਰਖਤ ਜੇਕਰ ਦੇਖੋ ਸਿਆਨੇ ਆਂ ਨੇ ਸੱਚ ਹੀ ਕਿਹਾ ਹੈ ਦਰੁੱਖ, ਘੱਟ ਕੇ ਆਪਾਂ ਨੂੰ ਤਿੰਨ -ਚਰ ਲਾਉਣੇ ਚਾਹੀਦੇ ਆ
ਹਾਂਜੀ, ਇਹ ਤਾਂ ਹੈ ਹੀ ਹੈ ਜੀ। ਆਪਾਂ ਸ ਸਹਾਨੂੰ ਅੱਜ-ਕੱਲ੍ਹ ਸਵਾਂ ਦੀ ਦਿੱਕਤ ਕਿਉਂ ਹੋ ਰਹੀ ਹੈ ਸਾਡੇ ਕੋਲ ਪੇੜ-ਪੌਧੇ ਹੀ ਨੀ ਹੈਨੇ ਜੋ- ਜਿਸ ਤੋਂ ਸਾਨੂੰ ਆਕਸੀਜਨ ਮਿਲਣੀ
ਹਾਂਜੀ
ਅੱਜ-ਕੱਲ੍ਹ ਸੌ ਦੇ ਵਿੱਚੋਂ ਅੱਸੀ ਪਰਸੈਂਟ ਲੋਕ ਨੇ ਜਿਹਨਾਂ ਨੂੰ ਸਾਹ ਦੀ ਦਿੱਕਤ ਏ, ਜਿਹਨਾਂ ਨੂੰ ਸਟੰਟ ਪਏਦੇ ਨੇ
ਹਾਂਜੀ-ਹਾਂਜੀ।
ਇਹ ਸਭ ਇਹਦਾ ਹੀ ਕਾਰਨ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
ਹੋਰ ਦੱਸੋ?
ਬਸ ਵਧੀਆ ਜੀ।
ਹੋਰ ਕੋਈ ਮੋਰਨਿੰਗ 'ਚ ਕੋਈ ਜਿੰਮ ਵਗੈਰਾ ਕੁਛ ਜਾਂਦੇ ਤੁਸੀਂ ਨਹੀਂ?
ਹਾਂਜੀ, ਪਹਿਲਾਂ ਜਾਂਦੇ ਸੀ ਪਰ ਹੁਣ ਥੋੜ੍ਹਾ ਘੱਟ ਕੀਤਾ ਵਾ।
ਅੱਛਾ ਜੀ। ਵੈਸੇ ਗਰਮੀ 'ਚ ਤੇ ਜ਼ਿਆਦਾ ਬੈਨੀਫਿਟ ਹੁੰਦੇ ਨੇ ਇਨਾਂ ਦੇ
ਹਾਂਜੀ-ਹਾਂਜੀ, ਹੁੰਦੇ ਤਾਂ ਹੈ ਪਰ, ਬਟ ਗਰਮੀ ਬਹੁਤ ਹੀ ਜ਼ਿਆਦਾ ਆ।
ਹ ਇਹ ਤਾਂ ਹੈ ਹੀ ਹੈ। ਗਰਮੀ ਤਾਂ ਬਹੁਤ ਜ਼ਿਆਦਾ ਹੈ।
ਮੋਲੀ ਕਾ ਹਾਂਜੀ
ਸਭ ਪਾਸੇ ਏਹੀ ਹਾਲ ਹੋਇਆ ਦੇ
ਹਾਂਜੀ
ਬਰਸਾਤਾਂ ਦਿਖਾਉਂਦੇ ਵੀ ਨੇ, ਪਰ ਆਉਂਦੀ ਨਹੀਂ ਪਈ ਬਰਸਾਤ ਨਾ
ਹਾਂਜੀ ਹਾਂਜੀ।
ਹੋਰ ਦੱਸੋ
ਬਰਸਾਤ ਕਰਕੇ ਬਹੁਤ ਵਧੀਆ ਮੌਸਮ ਹੋ ਜਾਂਦਾ ਜੀ।
ਬਰਸਾਤ ਦੇਖੋ ਹੁਣ ਕਦੋਂ ਪੈਂਦੀ ਪਈ ਐ। ਵੈਸੇ ਪਿਛਲੇ ਸਾਲ ਤੇ ਇਸ ਮਹੀਨੇ 'ਚ ਪ੍ਰੋਪਰ ਬਰਸਾਤਾਂ ਲੱਗ ਗਈਆਂ ਸੀ।
ਹਾਂਜੀ।
ਚਲੋ ਇਹ ਬਰਸਾਤਾਂ ਦੇ ਵੀ ਕਈਆਂ ਨੂੰ, ਅਸੀਂ ਪੱਕੇ ਘਰਾਂ 'ਚ ਬੈਠੇ ਹਾਂ ਸਾਨੂੰ ਫਾਇਦੇ ਨੇ ਜਿਹੜੇ ਕੱਚੇ ਘਰਾਂ ਚ ਬੈਠੇ ਨੇ ਉਹਨਾਂ ਨੂੰ ਦੇਖ ਖੋ, ਉਹਨੂੰ ਉਹ ਵਿਚਾਰੇ ਸ਼ੁਕਰ ਕਰਦੇ ਨੇ ਕਿ ਬਰਸਾਤ ਨਾ ਆਵੇ
ਆਇਆ ਬਾਹਰ ਚ ਖੜਾ। ਹਾਂਜੀ-ਹਾਂਜੀ।
ਅਸੀਂ ਤੇ
ਅੱਜ ਕੱਲ੍ਹ ਦੇਖੋ ਸੌ ਚੋਂ ਅੱਸੀ ਪ੍ਰਸੈਂਟ ਲੋਕਾਂ ਤੋਂ ਅੱਜ ਕੱਲ੍ਹ ਸਭ ਦੀ ਬਿਮਾਰੀ ਜੋ ਕਿ ਪਈ ਹੋਈ ਆ
ਹਾਂਜੀ। ਸਭ ਦਾ ਸੋਚਣਾ ਚਾਹੀਦਾ ਨਾ। ਬਈ ਅਸੀਂ ਕਹਾਂਗੇ ਬਰਸਾਤ ਆਜੇ ਆਜੇਗੀ ਤੇ ਜਿਹੜਾ ਮਤਲਬ ਸੜਕਾਂ ਵਾਲੇ ਨੇ। ਜਿਹੜੇ ਵਿਚਾਰੇ ਝੁੱਗੀਆਂ 'ਚ ਬੈਠੇ ਦੇ ਨੇ ਉਹਨਾਂ ਦਾ ਕੀ ਬਣੇਗਾ
ਹਾਂਜੀ। ਪਹਿਲਾਂ ਵੀ ਦੇਖੋ। ਕਿ ਇੱਕ ਘਰ ਵਿੱਚ ਇੱਕ, ਦੋ, ਤਿੰਨ ਦਰੱਖਤ ਹੁੰਦੇ-ਹੁੰਦੇ ਸੀ। ਅੱਜ ਕੱਲ੍ਹ ਸਾਬਣੇ ਪੱਕੇ ਘਰ ਪਾ ਲਏ, ਤੇ ਤਾਂ ਕਰਕੇ ਇੱਕ ਵੀ ਦਰਖਤ ਨਹੀਂ ਬਚਿਆ
ਹੂੰ, ਪਹਿਲੇ ਲੋਕਾਂ ਨੇ ਸਪੈਸ਼ਲ ਘਰਾਂ ਦੇ ਬਾਹਰ ਨਾ ਆਪਣਾ, ਥੋੜ੍ਹੀ ਕੱਚੀ ਜਗ੍ਹਾ ਰਖਵਾਈ ਹੁੰਦੀ ਸੀ। ਬਈ ਇੱਥੇ ਅਸੀਂ ਆਪਣੇ ਪੇੜ-ਪੌਧੇ ਲਗਾਣੇ ਨੇ
ਹਾਂਜੀ-ਹਾਂਜੀ।
ਅੱਜ ਕੱਲ੍ਹ ਇਹੀ ਹੈ ਬਈ। ਕੋਈ-ਕੋਈ ਹੋਏਗਾ ਜਿਹਨੂੰ ਸ਼ੌਂਕ ਹੋਏਗਾ ਥੋੜ੍ਹਾ ਬਹੁਤਾ ਡੈਕੋਰੇਸ਼ਨ ਵਾਸਤੇ ਆਪਣੇ ਛੱਤਾਂ ਦੇ ਉੱਤੇ ਰੱਖ ਲਿੱਤੇ ਫੁੱਲ-ਬੂਟ ਤੇ, ਉੱਦਾਂ ਤਾਂ ਨਹੀਂ ਅੱਜ ਕੱਲ੍ਹ ਲੋਕੀ ਲਗਾਉਂਦੇ
ਹਾਂਜੀ-ਹਾਂਜੀ ਉਹੀ ਤਾਂ ਮੈਂ ਗੱਲ ਕਰ ਰਿਹਾ। ਕਿ ਪਹਿਲਾਂ ਵਾਲੇ ਸਮੇਂ 'ਚ ਬਹੁਤ ਸਾਰੇ ਦਰੱਖਤ ਹੁੰਦੇ ਸੀ ਅੱਜ ਕੱਲ੍ਹ ਸਾਰਿਆਂ ਨੇ ਕੱਟ ਦਿੱਤੇ ਨੇ। ਤਾਂ ਕਿ ਆਪਣੇ ਵਾਤਾਵਰਨ ਨੇ ਜੇਕਰ ਸਾਫ਼ ਹੋਊਗਾ ਸਾਫ- ਸੁਥਰਾ ਹੋਊਗਾ, ਤਾਂ ਕਰਕੇ ਆਪਾਂ ਨੂੰ ਵੀ ਵਧੀਆ ਹੋਏਗਾ ਜੇਕਰ ਆਪਣੇ ਵਾਤਾਵਰਨ ਵਿੱਚ ਬਹੁਤ ਸਾਰੀ ਗੰਦਗੀ ਹੋਏਗੀ ਤਾਂ ਫਿਰ ਘਰ ਵਿੱਚ ਵੀ ਗੰਦਗੀ ਹੋਏਗੀ। ਸਾਫ਼ ਸਫ਼ਾਈ ਰੱਖਣੀ ਚਾਹੀਦੀ ਆਪਣੀ ਜਿੰਮੇਦਾਰੀ ਆ
ਉਹ ਤੇ ਹੈ ਹੀ ਹੈ
ਜਿਨ੍ਹਾਂ ਕੋਲ ਦੇਖੋ ਚੰਗੇ-ਚੰਗੇ ਪਲੋਟ ਖਾਲੀ ਵੀ ਪਏ ਦੇ ਨੇ। ਉਹ ਵੀ ਨਹੀਂ ਆਪਣੇ ਪਲੋਟ ਦੇ ਵਿੱਚ ਬਈ ਅਸੀਂ ਚਲੋ ਪੇੜ-ਪੌਦੇੇ ਲਗਾ ਲਈਏ ਜਾਂ ਅਸੀਂ ਸਬਜ਼ੀਆਂ ਲਾ ਲਈਏ ਜੋ ਘਰ ਦੀਆਂ ਔਰਗੈਨਿਕ ਸਬਜ਼ੀਆਂ ਨੇ ਨਾ, ਉਹ ਤੁਹਾਨੂੰ ਬਜ਼ਾਰਾਂ ਚੋਂ ਥੋੜ੍ਹਾ ਮਿਲ ਜਾਣੀਆਂ ਨੇ
ਹਾਂਜੀ-ਹਾਂਜੀ। ਉਹ ਤਾਜ਼ੀਆਂ ਸਬਜ਼ੀਆਂ ਘਰ ਵਿੱਚ ਜੋ ਇਹ ਦੇਖੋ। ਬਜ਼ਾਰ ਵਾਲੀਆਂ ਸਬਜ਼ੀਆਂ ਕਈ ਤਰ੍ਹਾਂ ਦਿਆਂ ਹੁੰਦੀਆਂ। ਜੋ ਕਿ ਟੀਕੇ ਲਗਾ ਕੇ ਉਗਾਈਆਂ ਜਾਂਦੀਆਂ ਨੇ
ਹਾਂਜੀ। ਤੇ ਚਲੋ ਉਹ ਵੀ ਠੀਕ ਹੈ
ਪਾਥਿਯਾਂ ਨੇ
ਤੇ ਅਸੀਂ ਕੱਲ, ਮੈਂ ਆਪਨੇ ਉੱਪਰ ਛੱਤ ਤੇ ਨਾ ਉਹ ਲਗਾਏ ਦੇ ਪੁਦੀਨਾ ਵਗੈ ਪੱਥ ਪੁਦੀਨਾ ਏ, ਪੱਥਰ ਚਾਟ ਐ, ਧਨੀਆ ਵਗੈਰਾ ਲੱਗੇਆ ਦੈ।
ਹਾਂਜੀ।
ਤੇ ਕੱਲ ਮੈਂ ਉੱਪਰ ਪਾਨੀ ਪਾਨ ਗਈ ਆਂ ਸ਼ਾਮ ਨੂੰ, ਤੇ ਉਦੇ ਉ ਪਰ ਨਾ ਗਿਰਗਿਟ ਫਿਰਦਾ ਪਿਆ ਸੀ ਦੇਖੋ ਉੱਤੇ ਰੰਗ ਬਦਲਦਾ। ਉਹ ਤੇ ਪੌਦੇ ਦੇ ਉੱਪਰ ਬਹਿ ਕੇ ਹਰੇ ਰੰਗ ਦਾ ਹੀ ਹੋ ਗਿਆ ਨਾ।
ਅਤੇ ਮੈਂ ਤਾਂ ਪਾਣੀ ਪਾਇਆ। ਜਿਵੇਂ- ਹੀ ਅਤੇ ਉਹ ਨਾਲ ਹੀ ਉਹਨੇ ਥੱਲੇ ਛਾਲ ਮਾਰ ਦਿੱਤੀ। ਕੇਨ ਦਾ ਮਤਲਬ ਏ ਐ ਵੀ ਅਸੀਂ ਆਪਨੇ ਘਰ ਦੇ ਵਿੱਚ ਛੱਤ ਤੇ ਲਗਾਏ ਦੇ ਆ ਤੇ ਉੱਤੇ ਜਾਨਵਰ ਇਹ ਫਿਰਦੇ ਪਏ ਨੇ। ਕੀੜੇ ਪਤੰਗੇ। ਜਦੋਂ ਅਸੀਂ ਬਾਜ਼ਾਰਾਂ ਚੋਂ ਲਿਆਨੇ ਆਂ ਤੇ ਉਦੋਂ ਪਤਾ ਨੀ ਕੀ ਕੁੱਝ ਫਿਰਦਾ ਹੋਨਾ ਉੱਤੇ।
ਹਾਂਜੀ ਹਾਂਜੀ ਫੇਰ।
ਤੇ ਫੇਰ ਆਪਾਂ ਕਿਉਂ ਨਾ ਆਪਨਾ ਇਹ ਚੀਜ਼ਾਂ ਘਰਾਂ ਦੇ ਵਿੱਚ ਲਾ ਕੇ, ਆਪਨੇ ਆਪ ਨੂੰ ਬਚਾਈਏ। ਤਾਕਿ ਅਸੀਂ ਬਾਰ ਦੀ ਗੰਦਗੀ ਨਾ ਖਾ ਪਾਈਏ।
ਹਾਂਜੀ ਹਾਂਜੀ।
ਹੋਰ ਦੱਸੋ?
ਬਸ ਵਧੀਆ ਈ।
ਨਾਸ਼ਤਾ ਵਗੈਰਾ ਹੋ ਗਿਆ?
ਹਾਂਜੀ-ਹਾਂਜੀ ਹੋ ਗਿਆ। ਔ
ਕੀ ਖਾ, ਨਾ ਜੀ ਹਜੇ ਕਿੱਥੇ ਹਜੇ ਤੇ ਸੁੱਤੇ ਪਏ ਨੇ ਘਰ ਦੇ।
ਅ ਹੋਰ।
ਏਨੀ ਲੇਟ ਤੱਕ।
ਹਾਂਜੀ, ਅੱਜ ਤੇ ਅਸੀਂ ਵੀ ਜਲਦੀ ਉੱਠ ਗਏ, ਨੀ ਤੇ ਟਾਈਮਿੰਗ ਹੈਗੀ ਏ ਸਾਢੇ ਦਸ, ਗਿਆਰਾਂ ਵਜੇ ਉੱਠਨ ਦੀ।
ਤੁਸੀਂ ਕਿੱਥੋਂ ਜਲੜੀ ਉੱਠਗੇ।
ਹਾਂਜੀ।
ਤੁਸੀਂ ਕਿੱਦਾਂ ਉਠਗੇ ਜਲਦੀ?
ਬਸ ਜੀ ਸਵੇਰੇ ਮੈਂ ਓ ਗੁਰਦੁਆਰੇ ਚਲੇ ਗਈ ਪਹਿਲੇ। ਗੁਰਦੁਆਰੇ ਤਾਂ ਚਲੋ ਜਾਈਦਾ ਏ। ਉਸ ਤੋਂ ਬਾਅਦ ਵੋਕ ਵਗੈਰਾ ਕੀਤੀ ਤੇ ਉਸ ਤੋਂ ਬਾਅਦ ਨੀਂਦਰ ਈ ਨਈ ਪਈ। ਮੈਂ ਕਿਹਾ ਚਲੋ ਅਜ ਦੁਪੈਰ ਨੂੰ ਥੋੜ੍ਹਾ ਕਰ ਲਾਂਗੇ, ਰਿਲੈਕਸ ਹੋ ਲਾਂਗੇ, ਹੋਰ ਕੀ। ਆਵਾਜ਼ ਤੁਹਾਡੀ ਕੱਟਦੀ ਪਈ ਐ।
ਹਾਂਜੀ। ਹੋਰ ਦੱਸੋ।
ਬਸ ਜੀ ਵਧੀਆ। ਕੀ ਖਾ ਲੇਆ ਅੱਜ ਨਾਸ਼ਤੇ ਚ ਫੇਰ।
ਬਸ, ਰੋਟੀਨ ਦੇ ਲਈ ਰੋਟੀ ਔਰ ਮੀਿਲਕ।
ਰੋਟੀ ਕਾਦੇ ਨਾਲ ਖਾਧੀ?
ਰੋਟੀ ਓ। ਪਨੀਰ ਨਾਲ।
ਯਪ, ਅੱਛਾ ਜੀ ਯ ਪੋਰਠੀ ਨੇ ਤੇ ਨਾਸ਼ਤੇ ਚ ਮੋਸਟ ਈਲੀ ਕੀ ਐ। ਬੀ ਪਰੌਂਠੀ ਤੇ ਅਚਾਰ ਤੇ ਨਾਲ ਚਾਹ ਹੁੰਦੀ ਐ।
ਹਾਂਜੀ-ਹਾਂਜੀ।
ਵੈਸੇ ਗ ਸਵਾਦ ਵੀ ਲੱਗਦੀ ਐ ਕਿਸੇ ਤਰ੍ਹਾਂ ਨਾ।
ਤੁਸੀਂ ਕਰ ਲੇਆ ਨਾਸ਼ਤਾ।
ਨਾ ਜੀ ਹਜੇ ਬਸ ਹੁਨ ਉੱਠਾਂਗੇ, ਪਹਿਲੇ ਚਾਹ ਵਗੈਰਾ ਦਾਂਗੇ ਤੇ ਉੱਠਨਗੇ ਐ ਮੰਜੇਆਂ ਤੋਂ। ਫੇਰ ਨਾਸ਼ਤਾ ਕਰਨਗੇ ਏਹ। ਸਭ ਦੀ ਰੂਟੀਨ ਐ, ਪਹਿਲੇ ਗੁਰਦੁਆਰੇ ਹੋ ਕੇ ਆ ਗਏ ਨੇ ਆ ਕੇ ਫੇਰ ਸੋ ਗਏ ਨੇ। ਤੋਡੀ ਨਾ ਆਵਾਜ਼ ਆ ਰੀ ਪਿੱਛੋਂ ਬੜੀ।
ਹਾਂਜੀ ਆ ਰੀ ਤਾ ਹੈ।
ਹੈਲੋ। ਹੈਲੋ